ਹੈਲੋ।
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂਔ।
ਮੈਂ ਠੀਕਆਂ, ਤੁਸੀਂ ਸੁਣਾਓ।
ਬਸ ਵਧੀਆ ਔਰ ਕੀ ਕਰਦੇ। ਕੁਛ ਨਹੀਂ ਬਸ ਮੈਂ ਕਿਹਾ, ਹੁਣ ਇਹ ਸੋਚ ਰੇ ਹਾਂ ਜੀ ਉਹ ਸਵੇਰੇ ਹੋਇਆ ਨਹੀਂ ਐਕਸਰਸਾਈਜ਼ ਵਾਸਤੇ, ਯੋਗਾ। ਕਰਨ ਵਾਸਤੇ, ਹੁਣ ਸ਼ਾਮੀ ਦਾ ਦੇਖਰੀਂ ਹਾਂ, ਸ਼ਾਮੀ ਜਾ ਕੇ ਆਵਾਂਗੇ।
ਅੱਛਾ -ਅੱਛਾ। ਹਾਂਜੀ, ਐ ਤੇ ਬਹੁਤ ਵਧੀਆ ਹੈ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ ਹੈ ਯੋਗਾ ਕਰਦੇ ਰਹਿਣਾ ਚਾਹੀਦੈ ਕਿਉਂਕਿ ਉਹ ਐਕਸਟ ਰਵਾਂਗੇ ਤਾਂਹੀ। ਆਪਾਂ ਆਪਣੀ ਫੈਮਲੀ ਨੂੰ ਦੇਖ ਪਾਵਾਂਗੇ। ਸਾਡੀ ਅਮ ਬੋਡੀ। ਫਿਟ ਰਹੇਗੀ। ਐਕਸਰਸਾਈਜ਼ ਕਰਦੀ ਰਵਾਂਗੇ ਤੇ ਫੇਰ। ਸਭ ਕੁਛ ਠੀਕ ਰਹੇਗਾ ਨਾਲ ਹੀ। ਇੱਕ ਚੀਜ਼ ਇਹ ਵੀ ਦੇਖੀਏ ਮੈਂ ਕਿ ਆਪਾਂ ਜਿੰਨਾ ਐਕਸਰਸਾਈਜ਼। ਕਰਦੇਆਂ, ਯੋਗਾ ਕਰਦੇਆਂ ਆਪਾਂ। ਸਾਡਾ ਮਨ ਤੇ ਦਿਮਾਗ ਤੇ ਅ ਮਨ ਬਿਲਕੁਲ ਫਰੈਸ਼। ਰਹਿੰਦੈ ਤੇ ਸਾਰੇ ਕੰਮ ਅ ਖੁਸ਼ੀ-ਖੁਸ਼ੀ ਬਰਡਨ ਨੀ ਲੱਗਦੇ। ਫਟਾਫਟ ਸਾਰੇ ਕੰਮ ਵੀ ਹੋ ਜਾਂਦੇ ਨੇ ਤੇ ਮਨ ਵੀ ਲੱਗਿਆ ਰਹਿੰਦਾ ਹਨਾ ਵਰਨਾ ਬਿਨਾਂ। ਐਕਸਸਾਈਜ਼ ਦੇ ਤੇ ਬਿਨਾਂ ਯੋਗਾ ਦੇ ਤੇ ਐਵੇਂ ਲੱਗਦਾ ਜਿਵੇਂ। ਕੁੱਛ ਛੁੱਟ ਰਿਆ ਜੀਵਨ ਚ, ਮਤਲਬ ਅੱਜ ਕੁੱਛ ਕੀਤਾ ਨੀ ਆਪਾਂ ਕੁੱਛ ਨਾ ਕੁੱਛ ਤੇ ਗੜਬੜ ਹੈਗੀ।
ਨਈ ਲੱਗ ਰਿਆ ਮੈਨੂੰ, ਅੱਜ ਮੈਨੂੰ ਓਈ ਲੱਗਦਾ ਪਿਆ ਸਵੇਰੇ ਹੋਇਆ ਨੀ ਨਾ। ਐਂਏ ਲੱਗਦਾ ਪਿਆ ਕਿ ਪਤਾ ਨੀ ਅੱਜ ਬੋਡੀ ਕਿਸ ਤਰਾਂ, ਸੁਸਤ-ਸੁਸਤ ਜੀ ਐਗੀ ਏ ਅੱਜ ਬੋਤ।
ਹਾਂਜੀ, ਓ ਜਦੋਂ ਤੋ ਰੋਟੀਨ ਬਣ ਜਾਂਦਾ ਨਾ ਸਵੇਰੇ ਉੱਠ ਕੇ ਕੀ ਸਵੇਰੇ ਤੁਸੀਂ ਯੋਗਾ ਕਰਨੀ ਈ ਕਰਨੀ ਐ। ਕੁਛ ਕਰਨਾ-ਕਰਨਾ, ਤੇ ਤਾਂ ਕਰਕੇ ਤੁਆਨੂੰ ਲੱਗਦਾਹੈ ਕਿ ਨਈ ਯੋਗਾ ਕਰ ਰਏ ਓ। ਤੇ ਫਿੱਟ ਓ, ਨਈ ਕੀਤੀ ਤੇ ਲੱਗਦਾ ਏ ਕਿ ਪਤਾ ਨੀ ਕਿ, ਊ, ਬਿਲਕੁਲ ਈ ਆਲਸ ਜਾਣਾ ਸ਼ੁਰੂ ਹੋ ਜਾਂਦਾ ਏ, ਕੰਮ ਨੀ ਹੁੰਦਾ ਦਿਲ ਮਨ ਨਈ ਲੱਗਦਾ ਕੰਮ ਕਰਨ ਚ, ਸਾਰੇ ਕੰਮ ਫੇਰ ਬੋਝ ਜੇ ਲੱਗਣ ਲੱਗ ਜਾਂਦੇ ਨੇ ਕਿ ਨਈ
ਅਛਾ ਮੈਂ ਕਿਆ ਸੁਸਤ ਜਨਦਾ ਨਾ ਫਿਰ ਸੁਸ ਸਜਾਉਂਦੀ ਨਾ ਫਿਰ ਓਦੇ ਚ ਕੰਮ ਨੀ ਲੱਗਦਾ ਬੋਡੀ ਇੰਨਾ ਹੈਵੀ ਪਨਾ ਦੇ ਦਿੰਦੀ ਏ ਨਾ ਫਿਰ। ਇਸ ਨਾ ਥਕਾਵਟ ਜਿਹੀ ਹੋ ਗਈ ਐ, ਬੈਠੇ ਰਓ, ਓ ਲਗਾਤਾਰ ਕੰਟੀਨਿਊ ਜਿੰਮ ਵੀ ਦੇਖਲੋ ਤੁਸੀਂ ਕੰਟੀਨਿਊ ਜਾਂਦੇ ਰਉਗੇ ਠੀਕ ਨੇ, ਲੇਕਿਨ ਏਕ ਦਿਨ ਜ ਖਾੜਾ ਰਖਤਾ ਨਾ ਆਪਾਂ ਨੇ ਤੋ ਫਿਰ ਓਦੇ ਚ ਓ ਹੱਥ ਪੈਰ ਦੁੱਖਣ ਲੱਗ ਜਾਂਦੇ ਨੇ
ਹਾਂਜੀ ਓ ਤੇ ਬੋਤ ਈ ਜ਼ਿਆਦਾ ਮੈਨੂੰ ਭੈੜਾ ਲੱਗਦਾ ਏ ਜਦੋਂ, ਆਪਾਂ ਇੱਕ ਦੋ ਦਿਨ ਛੱਡ ਸਈ ਏ ਨਾ ਜਾਂ ਕਿਥੇ ਕੋਈ ਫੈਮਿਲੀ ਫੰਕਸ਼ਨ ਪੈ ਜੇ ਜਾਂ ਕਿੱਥੇ ਜਾਣਾ-ਆਣਾ ਪੈ ਜਾ ਯੋਗਾ ਨਾ ਕਰ ਪਾਓ ਐਕਸਰਸਾਈਜ਼ ਨਾ ਕਰ ਪਾਓ, ਤੇ ਦੋ ਦਿਨ ਬਾਦ ਅਗਰ ਤੁਸੀਂ ਕਰੋ ਤੇ ਪੂਰਾ ਹੱਡ ਪੈਰ ਦੁਖਦਾ ਇੰਨਾ ਦਰਦ ਹੁੰਦਾ ਕਿ ਏਵੇਂ ਲੱਗਦਾ ਜਿਵੇਂ ਪਤਾ ਨੀ ਕਿਹਨੇ, ਕਿ ਆਪਾਂ ਕੀ ਮਿਹਨਤ ਕੀਤੀ ਤੀ ਏ ਕਿ ਸਾਡੇ ਹੁਣ ਹੱਥ ਪੈਰ ਈ ਨੀ ਚੱਲ ਰਏ ਨੇ ਫਿਰ ਮਨ ਵੀ ਥੋੜਾ ਅਜੀਬ ਜਿਆ ਹੋ ਜਾਂਦਾ ਏ
ਨਈ-ਨਈ ਸੱਚੀ ਗੱਲ ਏ ਓਈ-ਓਈ, ਓਸ ਓ ਟੀਚਰ ਓਈ ਸਾਰੇ ਹੈਗੇ ਨਾ ਜਿਹੜੀ ਸਿਖਾਦੀ ਓ ਓਈ ਓ ਬੋਲਦੀ ਪਈ ਏ। ਤੁਸੀਂ ਬੇਸ਼ੱਕ ਅੱਧੇ ਘੰਟੇ ਵਸਤੇ ਕਿਉਂ ਪੰਦਰਾਂ ਮਿੰਟ ਕਿਉਂ ਨਾ ਆਓ, ਤੁਸੀਂ ਲੇਕਿਨ ਆਨਾ ਥੋੜਾ ਹੱਦ ਤੱਕ ਲੈ ਕੇ ਈ ਜਾਣਾ।
ਹਾਂਜੀ, ਉਹ ਕਹਾਵਤ ਏ ਨਾ, ਕੀ ਤਾਡਾ ਸ਼ ਸਰੀਰ ਜੇੜਾ ਹੈ ਓ ਮੰਦਿਰ ਐਗਾ ਐ ਤੇ ਤੁਸੀਂ ਓਦੀ ਪੂਜਾ ਜਿਵੇਂ ਆਪਾਂ ਰੋਜ਼ ਪਾਠ ਪੂਜਾ ਕਰਦੇ ਆਂ, ਵੈਸੇ ਆਪਾਂ ਸਰੀਰ ਦੀ ਵੀ ਪੂਜਾ ਕਰਨੀ ਆ ਉਹਦੀ ਦੇਖਭਾਲ ਕਰਨੀ-ਕਰਨੀ ਏ, ਕਰਾਂਗੇ, ਫਿਟ ਰਵਾਂਗੇ ਕਿਉਂਕਿ ਓ ਕਹਿੰਦੇ ਨਾ ਯੋਗਾ ਚ ਏਹੀ ਹੋੋਗਾ ਕਰਕੇ, ਤੇ ਯੋਗਾ ਕਰਦੇ ਰਹੋ ਤੇ ਬਹੁਤ ਸਾਰੀ ਬਿਮਾਰੀਆਂ ਬਹੁਤ ਸਾਰੀ ਚੀਜ਼ਾਂ ਯੋਗਾ ਕਰਕੇ ਐਕਸਰਸਾਈਜ਼ ਕਰਕੇ ਨਾ ਓ ਸਾਨੂੰ ਪਤਾ ਵੀ ਨੀ ਲੱਗਦਾ ਕਦੋਂ ਅੰਦਰ ਈ ਅੰਦਰ ਠੀਕ ਹੋ ਜਾਂਦੀਆਂ ਨੇ, ਆਵਾ ਆਪਾਂ ਆਲਸ ਕਰਕੇ ਅਗਰ ਬੈਠੇ ਕੱਠੇ ਰਈਏ ਨਾ ਤੇ ਫੇਰ ਸਾਨੂੰ ਲੱਗਦਾ ਐ ਕਿ ਯਾਰ ਏਹ ਬਿਮਾਰੀ ਹੋ ਗਈ ਓ ਬਿਮਾਰੀ ਹੋ ਗਈ ਅੱਜ ਕੱਲ ਤੇ ਵਿਹਲੇ ਬੈਠੇ ਨੂੰ ਵੀ ਬਿਮਾਰੀ ਲੱਗ ਜਾਂਦੀ ਐ। ਸਰੀਰ ਹਿਲਦਾ ਰਏਗਾ ਥੋੜਾ ਕੰਮ ਹੁੰਦਾ ਰਏਗਾ ਯੋਗਾ ਹੁੰਦਾ ਰਏਗਾ ਤੇ ਬਹੁਤ ਸਾਰੀ ਦਿੱਕਤਾਂ, ਇੱਕ ਮੇਰੀ ਵੀ ਯੋਗਾ ਟੀਚਰ ਸੀ ਓਦੇ ਕੋਲੋਂ ਮੈਂ ਥੋੜਾ ਬੋਤ ਯੋਗਾ ਸਿੱਖਿਆ ਸੀ, ਹੁਣ ਮੈਂ ਆਪ ਯੋਗਾ ਕਰ ਲੈਂਦੀ ਆਂ, ਮੈਨੂੰ ਥਾਇਰਡ ਸੀ ਐਕਚੁਲੀ ਤੇ ਉਹਦੇ ਓ ਵੀ ਠੀਕ ਹੋ ਗਿਆ। ਮਤਲਬ, ਮੈਂ ਹੈਰਾਨ ਸੀ ਦੇਖ ਕੇ ਕਿ ਯੋਗਾ ਨਾਲ ਕਿਵੇਂ ਸਾਰੀ ਯੋਗਾ ਨਾਲ ਮੈਂ ਇੰਨੇ ਟਾਈਮ ਦੀ ਦਵਾਈ ਖਾ ਰਈ ਸੀ, ਨਈਂ ਠੀਕ ਹੋ ਰਿਆ ਸੀ ਸਾਰੀ ਚੀਜ਼ਾਂ ਕਰ ਲਈਆਂ ਘਰੇਲੂ ਨੁਸਖੇ ਕਰ ਲਏ ਸਬ ਕੁਛ ਕਰ ਲਿਆ, ਓ ਅੰਦਰੋਂ ਜਦ ਤੱਕ ਤੁਸੀਂ ਆਪਣੀ ਬੋਡੀ ਨੂੰ ਠੀਕ ਨੀ ਕਰੋਗੇ ਨਾ ਤੇ ਫੇਰ ਬਾਹਰ ਬੜੀ ਦਿੱਕਤ ਹੋ ਜਾਂਦੀ ਭਾਵੇਂ ਤੁਸੀਂ ਕੁਛ ਵੀ ਹੱਥ ਪੈਰ ਮਾਰਦੇ ਰਓ, ਨਈਂ ਠੀਕ ਹੁੰਦਾ ਓ ਯੋਗਾ ਕਰਕੇ ਫੇਰ ਇੱਕ-ਦੋ ਮਹੀਨੇ ਯੋਗਾ ਕੀਤੀ ਓਦੇ ਬਾਅਦ ਮੈਂ ਆਪਣਾ ਟੈਸਟ ਕਰਾਇਆ ਮੈਂ ਤੇ ਆਪਣੀ ਰਿਪੋਰਟ ਦੇਖ ਕੇ ਹੈਰਾਨ ਸੀ ਕਿ ਕਿਵੇਂ ਮਤਲਬ ਕੁਸ਼ ਠੀਕ ਹੋ ਗਿਆ, ਤੇ ਮੈਂ ਫੇਰ ਓਸ ਤੋਂ ਬਾਅਦ ਛੱਡਿਆ ਨੀ ਮੈਂ ਕਿਆ ਹੁਣ ਤੇ ਮੈਂ ਕਰਦੀ ਰਵਾਂਗੀ ਭਾਵੇਂ ਮੈਂ ਦਿਨ ਚ ਪੰਜ-ਦਸ ਮਿੰਟ ਈ ਕਰਾਂ। ਪਰ ਕਰਨਾ ਜ਼ਰੂਰ ਏ।
ਓਈ ਓਈ ਮੇਰਾ ਵੀ ਓਈ ਕਹਿਣਾ ਕਰਨਾ ਜ਼ਰੂਰੀ ਏ ਬੇਸ਼ੱਕੱ ਉੱਥੇ ਮੇਰਾ ਕਹਿਣਾ ਹੁਣ ਉੱਥੇ ਨਾ ਹੋਆ ਨਾ ਜਾਣਾ ਫ ਤੁਸੀਂ ਕਰ ਬੇਸ਼ੱਕ ਘਰ ਈ ਕਰ ਲਓ ਦੋ ਤਿੰਨ ਐਕਸਰਸਾਈਜਾਂ, ਉੱਥੇ ਨਈ ਜਾ ਲੇਕਿਨ ਕਰੋ ਜ਼ਰੂਰ ਇੱਦਾਂ ਹੈਗਾ, ਲੇਕਿਨ ਅੱਜ ਉਹ ਏਦਾਂ ਦੇ ਹੋਇਆ ਨਾ, ਸਵੇਰੇ ਹੋਇਐ, ਰਾਤੀ ਸੀ ਨੀਂਦ ਹੋਈ ਨੀ ਪੂਰੀ ਅੱਛੀ ਤਰ੍ਹਾਂ ਨਾਲ, ਸਿਰ ਐਕਸੀਮੈਨ ਮਾਈਗ੍ਰੇਨ ਦਾ ਇਸ਼ੂ ਨਾ ਹੈਗੈ ਨਾ, ਤੋ ਓਦੇ। ਕਰਕੇ ਨੀਂਦ ਨਾ, ਨੀਂਦ ਹੁੰਦੀ, ਨੀਂਦ ਹੋਈ ਨੀ ਰਾਤੀ। ਤੋਂ ਸਵੇਰੇ ਏਦਾਂ ਭਾਰੀ ਸੀ ਨਾ ਸਿਰ, ਧੋਇਆ ਈ ਨੀ, ਪਰਸੋਂ ਗੋਲੀ ਖਾਲੀ। 'ਤੇ ਮਾਈਗਰੇਨ ਦੀ ਤੁਰੰਤ, ਔਰ ਡੋਕਟਰ ਨੇ ਪੈਲੇ ਬੋਲੇਆ, ਜਿਵੇਂ ਸੁਰੂ ਹੁੰਦੈ ਤੁਸੀਂ ਪੈਲੇ ਗੋਲੀ ਖਾ ਲਿਆ ਕਰੋ, ਓਹ ਦਰਦ ਵਰੱਧਾ ਮਤਲਬ ਜਾਦਾ ਵੱਧ ਕੁਛ ਯੇ ਨਾ ਕਰਿਆ ਕਰੋ ਵੇਟ ਨਾ ਕਰਿਆ ਕਰੋ।
ਹਾਂਜੀ। ਓਈ ਐ, ਹੁਨ ਤੁਸੀਂ ਯੋਗਾ ਕਰਦੇ ਰੋਗੇ, ਐਕਸਰਸਾਈਜ਼ ਕਰਦੇ ਰੋਗੇ, 'ਤੇ ਮੈਨੂੰ ਲੱਗਦੈ ਤੁਹਾਡੀ ਏਅ ਮਾਈਗ੍ਰੇਨ ਵਾਲਾ ਵੀ ਇਸ਼ੂ
ਕੋਈ ਗੱਲ ਨੀ।
ਹੁਨ ਖਤਮ ਹੋ ਜੇਗਾ।
ਓਨੇ ਸਿਰ ਦੀ ਇੱਕ ਐਕਸਰਸਾਈਜ਼ ਦੱਸੀ ਹੈ, ਇੱਕ ਸਿਰ ਦੀ ਹੁੰਦੀ ਨਾ ਜੇੜੀ ਐਕਸਰਸਾਈਜ ਦੱਸਦੇ ਉਹ, ਉੱਪਰ- ਥੱਲੇ ਗੋਲ ਘੁਮਾਨਾ, ਉਹ ਦੱਸਦੀ ਸੀਗੀ, ਉਹ ਬੋਲਦੀ ਸਾਰਾ ਕਰਿਆ ਕਰ ਕਰਿਆ ਕਰੋ ਤੁਸੀਂ।
ਹਾਂਜੀ-ਹਾਂਜੀ, ਕਿਉਂਕਿ ਅੱਜ-ਕਲ੍ਹ ਤਾਂ ਮੈਂ ਦੇਖ ਰੀ ਆ। ਛੋਟੇ-ਛੋਟੇ ਬੱਚਿਆਂ ਨੂੰ, ਯਾ ਪੈਲਾਂ ਕਿੱਥੇ ਸਾ ਸਾਡੀ ਮਾਵਾਂ ਨੂੰ ਕਿੱਥੇ ਐਹ ਸਭ ਚੀਜ਼ਾਂ ਹੁੰਦੀਆਂ ਸੀ, ਕਦੇ ਥਾਇਰਡ ਸੁਨਿਆ ਈ ਨੀ ਸੀ, ਹੁਨ ਛੋਟੇ- ਛੋਟੇ ਬੱਚੇ ਬੱਚਿਆਂ ਨੂੰ ਵੀ ਥਾਇਰਡ, ਸ਼ੂਗਰ ਪਤਾ ਨੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਬਿਮਾਰੀਆਂ ਲੱਗ ਰੀਆਂ ਨੇ, ਮੈਂ ਤੇ ਹੈਰਾਨ ਹਾਂ ਸੁਨ ਕੇ, ਕਿ ਸਾਡੇ ਟਾਈਮ 'ਤੇ, 'ਤੇ ਐੰਨੀ ਜਾਦਾ ਫੈਸਿਲਿ ਟੀ ਵੀ ਨੀ ਹੁੰਦੀ ਸੀ, ਤਾਂ ਵੀ ਕੋਈ ਬਿਮਾਰੀ ਦਾ ਨਾਂ ਨੀ ਸੁਣਿਆ ਸੀ ਆਪਾਂ, 'ਤੇ ਹੁਨ
ਕੁੜੀ ਹੈਗੀ ਐ, ਓਨੂੰ ਵੀ ਸ਼ੂਗਰ ਤੁ ਤੁਸੀਂ ਬੋਲੋਗੇ ਇੰਨੀ ਛੋਟੀ ਨੇ ਉਹ, ਅੱਠ ਕਿ ਨੌ ਸਾਲ ਦੀ ਕੋਈ ਕੁੜੀ ਹੈਗੀ ਉਹ। ਉੱਥੇ ਉਸਨੂੰ ਐਮਸੀਲਾਈਟ, ਉਹ ਸ਼ੂਗਰ ਦਾ ਲੈਂਦੀ ਏ ਇੰਜੈਕਸ਼ਨ, ਪੇਟ 'ਚ।
ਹਾਏ ਰਬਾ! ਓਈ ਏ ਨਾ, ਮੈਂ 'ਤੇ ਅਪਨੇ ਨਿਆਣੇ ਨੂੰ ਬਿਲ ਕੁੱਲ ਵੀ ਮਿੱਠਾ ਨੀ ਦੇਂਦੀ, ਐਸੀ ਡਾਰਕ- ਐਸੀ ਡਾਰਕ, ਐਸੀ ਡਾਰਕ। ਤੋ ਮੈਂ ਦੇੰਦੀ ਨੀ, ਭਾਵੇ ਉਹ ਕਲ੍ਹ, ਉਹ ਅਲਗ ਗਲ ਐ। ਵੱਖਰੀ ਐ, ਲੇਕਿਨ ਉਹ ਹੁਨ ਹੋ ਗਿਆ ਹੈ ਅੱਠ ਅੱਠ-ਨੌ ਸਾਲ ਦਾ, ਮੈਂ ਹਾਲੇ ਤੱਕ ਉਨੂੰ ਦੁੱਧ ਦੇ ਅੰਦਰ ਮਿੱਠਾ ਨੀ ਦੇੰਦੀ।
ਹਾਂ- ਹਾਂ, ਨਈ -ਨਈ, ਅਸੀਂ ਵੀ ਨੀ ਦਿੰਦੇ। ਮਿੱਠਾ ਤਾਂ ਅਸੀਂ ਦੁੱਧ 'ਚ ਬਿਲਕੁਲ ਨੀ ਪਾ ਕੇ ਹਾਂ, ਬੋਰਵੀਟਾ ਪਾ ਦਿੰਦੇ ਆ। ਉਹ ਮਿਕਸ ਕਰਕੇ ਉਸਨੂੰ ਜਰਾਂਗੇ, ਕਿ ਸ਼ੱਕਰ ਖੰਡ ਬਿਲਕੁਲ ਨੀ ਪਾਂਦੇ ਓਦੇ 'ਚ।
ਹਾਂਜੀ, ਮੈਂ 'ਤੇ ਬਿਲਕੁਲ ਮਿੱਠਾ ਨੀ ਦਿੰਦੀ ਉਨੂੰ ਮਿੱਠਾ ਦਾ ਅਗਰ
ਹੁਨ ਤੋਂ ਆਇਆ ਨਾ, ਹਾਂਜੀ, ਹਾਂਜੀ ਹਾਂ ਬਰਾਬਰ ਓਈ, ਓਈ ਸਹੀ ਗੱਲ। ਗੁੜ ਅੱਛਾ ਹੁੰਦਾ ਖਾਨਾ, ਗੁੜ ਪੇਟ ਵਾਸਤੇ ਵੀ ਅੱਛਾ ਹੋ ਜਾਂਦਾ ਖਾਨਾ।
ਹਾਂਜੀ, ਓਹ ਪਾਚਨ ਜੇੜਾ ਹੈਗਾ ਨਾ, ਯਾ ਤੇ ਧਾਗੇ ਵਾਲੀ ਜੇੜੀ ਮਿਸ਼ਰੀ ਹੁੰਦੀ ਐ, ਉਹ ਵੀ ਥੋੜ੍ਹੀ ਵਦੀਆ ਹੁੰਦੀ ਐ। ਉਹ ਤੁਸੀਂ ਦੇ ਦੋ ਬੈਠ ਪਿੱਤਰ ਹੈ, ਹੁਨ ਤੇ ਮੈਨੂੰ ਲੱਗਦਾ ਕਿ ਯਾਰ, ਹੁਨ ਛੋਟੇ- ਛੋਟੇ ਬੱਚਿਆਂ ਨੂੰ ਐਹ ਸਭ ਬਿਮਾਰੀਆਂ ਹੋ ਰੀਐ। 'ਤੇ ਬੋਹਤ ਈ ਸੁਨ ਕੇ ਬੋਹਤ ਬੁਰਾ ਲੱਗਦੈ ਕਿ ਇੰਨ ਛੋਟੇ-ਛੋਟੇ ਬੱਚੇ ਇੰਸੁਲਨ ਦੇ ਇੰਜੈਕਸ਼ਨਸ ਲੈ ਰਏ ਨੇ।
ਤੁਸੀਂ ਬੋਲੋਗੇ ਨਾ, ਏਨਾਂ ਨ, ਏਨਾਂ ਨੇ ਸਕੂਲੇ ਚਾਲੂ ਕੀਤਾ ਸੈਚਟਰਡੇ-ਸੈਚਟਰਡੇ, ਡੇਲੀ ਸੈਚਟਰਡੇ ਨੂੰ ਤੁਹਨੂੰ ਵਦੀਆ ਹੋਏਗਾ ਯੋਗਾ। ਕਲਾਸ ਹੋਏਗੀ ਸਕੂਲਾਂ ਵਿੱਚ ਬੱਚਿਆਂ ਵਾਸਤੇ, ਬਾਕੀ ਦਿਨ ਇੱਕ ਦਿਨ ਛੱਡ ਕੇ ਕਿ ਸਪੋਰਟਸ ਹੈਗਾ ਨਾ ਤਾਂ ਸੈਟਰਡੇ ਨੂੰ ਸਿਰਫ ਯੋਗਾ ਹੋਏਗਾ, ਮੈਨੂੰ ਓ ਚਲੋ ਸ਼ੁਕਰ ਅੱਛਾ ਕੀਤਾ। ਪਤਾ ਕੀ ਯੋਗਾ ਬੱਚੇ ਥੋੜ੍ਹਾ ਉੱਥੇ ਤੋ ਕਰੇਂਗੇ।
ਹਾਂਜੀ, ਹਾਂਜੀ ਓ ਤੇ ਹੈ ਈ ਐ, ਹਾਂ ਮੇਰਾ ਜਵਾਕ ਵੀ ਮੇਰਾ ਜਵਾਕ ਵੀ ਮੈਨੂੰ ਯੋਗਾ ਸਿਖਾਂਦਾ ਮੰਮਾ ਏਸ ਤਰ੍ਹਾਂ ਕਰ ਲਿਆ ਕਰੋ। ਮੰਮਾ ਐ ਕਰਿਆ ਕਰੋ ਆਓ ਆਪਾਂ ਦੋਨੋ ਬੈ ਕੇ ਕਰੀਏ, ਕਿਉਂਕਿ ਓਦੇ ਸਕੂਲ ਤੋਂ ਨਾ ਪੈਲਾਂ ਜੇੜੇ ਸਕੂਲ ਤੇ ਸੀ, ਸਕੂਲ 'ਚ ਸੀ ਓਥੇ ਵੀ ਸਿਖਾਂਦੇ ਹੁੰਦੇ ਸੀ। ਹੁਣ ਜੇੜੇ ਸਕੂਲ 'ਚ ਹੈਗੇ ਆ, ਓਥੇ ਵੀ ਸਿਖਾਂਦੇ ਨੇ। ਤੇ ਮੈਂ ਕਿਆ ਬ ਬੱਚਿਆਂ ਦੀ ਫਿਜ਼ਕਲ ਐਕਟੀਵਿਟੀ ਹੋਣੀ ਤਾਂ ਬੋਹਤ ਜ਼ਰੂਰੀ ਆ। ਅਗਰ ਨਈ ਹੋਏਗੀ ਤੇ ਮੈਨੂੰ ਲੱਗਦਾ ਕਿਉਂਕਿ ਅੱਜ ਕੱਲ੍ਹ ਫਾਸਟ ਫੂਡ ਬੱਚੇ ਏਨਾ ਖਾਂਦੇ ਨੇ। ਮਿੱਠਾ ਏਨਾ ਖਾਂਦੇ ਨੇ, ਕੋਲਡ ਡਰਿੰਕਾਂ ਏਨਾ ਪੀਂਦੇ ਨੇ ਅੱਜ ਕੱਲ੍ਹ ਦੇ ਨਿਆਣੇ। ਤੇ ਹੁਣ ਓ ਸਭ ਚੀਜ਼ਾਂ ਖਾਣਗੇ। ਤੇ ਓ ਓ ਅੰਦਰ ਨੁਕਸਾਨ ਈ ਪੋਂਚਾ ਰਿਆ। ਪੈਲਾਂ ਏ ਸਭ ਚੀਜ਼ਾਂ ਨਈ ਹੁੰਦੀਆਂ ਸੀ। ਆਪਾਂ ਕਿੰਨੇ ਫਿੱਟ ਸੀ।
ਹਾਂ ਓਈ-ਓਈ। ਪੈਲੇ ਅਲੱਗ ਦੀ ਅੱਛੀ ਪੈਲੇ ਦੀ ਖੁਰਾਕ ਜੇੜੀ ਓ ਸੀ ਓ ਵੱਖਰੀ ਸੀਗੀ।
ਹਾਂਜੀ
ਹੁਣ ਦੀ ਜੇੜੀ ਖੁਰਾਕ ਏ, ਓ ਬੋਤ ਵੱਖਰੀ ਐ।
ਹਾਂਜੀ, ਹੁਣ ਤੇ ਬੱਚੇ ਨੂੰ ਰੋਟੀ ਦੇ ਦੋ। ਓਨੇ ਨਹੀਂ ਖਾਣੀ, ਨਾਟਕ ਏਨੇ। ਓ ਐ ਨੀ ਖਾਣਾ, ਓ ਨੀ ਖਾਣਾ, ਐ ਸਬਜ਼ੀ ਨੀ ਖਾਣੀ, ਓ ਸਬਜ਼ੀ ਨੀ ਖਾਣੀ। ਪੈਲਾਂ ਦੇ ਜ਼ਮਾਨੇ 'ਚ ਸਾਡੇ ਮੰਮੀ ਪਾਪਾ ਕੀ ਕਰਦੇ ਹੁੰਦੇ ਸੀ, ਨਈ ਖਾਣੀ ਏ ਨਾ ਖਾਓ।
ਹਾਂ, ਛੱਡ ਦੋ ਹਾਂ ਵਈ-ਵਈ ਹੁਣ ਕਿਵੇਂ ਓਨਾ ਨੂੰ ਪਤਾ ਹੈਗਾ ਨਾ, ਬ ਬੱਚਿਆਂ ਨੂੰ ਕੀ ਆਪਾਂ ਜਿਦ ਕਰਾਂਗੇ ਤੋ ਓ ਮਿਲ ਜਾਣਾ ਚੀਜ਼ਾਂ।
ਹਾਂਜੀ, ਮੈਂ ਸੱਚੀ ਦੱਸ ਰੀ ਆਂ। ਮੈਂ ਅਆ ਆਪਣੀ ਬੜਾਈ ਨੀ ਕਰ ਰੀ। ਲੇਕਿਨ ਮੈਂ ਹਲੇ ਤੱਕ ਆਪਣੇ ਬੱਚੇ ਨੂੰ ਇੱਕ ਵਾਰੀ ਵੀ ਕੋਲਡ ਡਰਿੰਕ ਤੋਂ ਬੋਹਤ ਦੂਰ ਰੱਖਿਆ, ਕੋਲਡ ਡਰਿੰਕ ਨਾ ਮੈਂ ਪੀਂਦੀ ਨਾ ਮੇਰੇ ਹਸਬ ਬੈਂਂਡ ਪੀਂਦੇ, ਤੇ ਓਨੂੰ ਵੀ ਮਨਾ ਕਰਦੇ ਐ ਕੀ, ਐ ਤੇ ਬੋਤ ਓਨੂੰ ਐ ਬਚਪਨ ਤੋਂ ਸਿਖਾਇਆ ਗੰਦਾ ਪਾਣੀ ਹੈਗਾ।
ਨਈ-ਨਈ ਸੱਚੀ ਗੱਲ ਐ। ਅੱਛੀ ਵਧੀਆ ਗੱਲ ਐ ਓ ਤੋਂ ਕਿਉਂਕਿ ਓ ਦੂਰ ਈ ਰੈਣਾ ਜਦੋਂ ਓ ਬੋਤ ਈ ਬੇਕਾਰ ਚੀਜ਼ ਹੈਗੀ ਕੋਲਡਰਿੰਕ।
ਹੂੰ। ਓ ਕਦੇ ਵੀ ਕੁੱਝ ਖਾਣ ਨੂੰ ਕੈਂਦਾ ਐ ਨਾ, ਕੀ ਮੈਂ ਐ ਖਾਣਾ ਓ ਖਾਣਾ ਤੇ ਮੈਂ ਕੋਸ਼ਿਸ਼ ਕਰਦੀ ਆਂ, ਓਦਾ ਹੈਲਦੀ ਵਰਜਨ ਬਣਾ ਕੇ ਦਵਾਂ। ਜਿਵੇਂ ਬਰਗਰ ਹੋ ਗਿਆ ਜਾਂ ਕੁੱਛ ਹੋ ਗਿਆ। ਐਸਾ ਚੀਜ਼ਾਂ ਵੀ ਮੈਂ ਘਰੇ ਈ ਬਣਾਣੀ ਆਂ। ਕੋਸ਼ਿਸ਼ ਕਰਦੀ ਆਂ ਬੰਨ ਵੀ ਬਾਰੋਂ ਨਾ ਲੈ ਕੇ ਆਵਾਂ, ਘਰੇ ਈ ਬਣਾ ਲਾਂ। ਓ ਬੈਟਰ ਰੈਂਦਾ, ਕਿਉਂਕਿ ਤੁਸੀਂ ਆਪਣੇ ਹਿਸਾਬ ਨਾਲ ਬਣਾਂਦੇ ਓ ਨਾ। ਆਟਾ ਯੂਜ ਕਰੋਗੇ, ਮੈਦਾ ਨਈ ਯੂਜ ਕਰੋਗੇ। ਓ ਵੀ ਨੁਕਸਾਨਦਾਇ ਹੁੰਦਾ ਐ ਮੈਦਾ ਵੀ ਕਿੰਨਾ।
ਹਾਂਜੀ ਹਾਂ, ਹੁੰਦਾ ਨਾ ਮੈਦਾ ਤੋਂ ਸਭ ਤੋਂ ਜ਼ਾਦਾ ਬੋਲਦੇ ਨਾ ਨੁਕਸਾਨ ਐ, ਓ ਪੇਟ ਵਾਸਤੇ ਤੋਂ ਸਭ ਤੋਂ ਜ਼ਾਦਾ ਨੁਕਸਾਨ ਐ। ਹਾਂਜੀ ਓਨਾ ਦੀ ਕੁੜੀ ਨੂੰ। ਪੇਟ ਦਾ ਪ੍ਰੋਬਲਮ ਸੀਗਾ, ਤਾਂ ਡਾਕਟਰ ਨੇ ਓਨਾਂ ਨੂੰ ਬੋਲਿਆ ਬਿਲਕੁਲ ਓਨਾਂ ਨੂੰ ਦੁਧ ਨੀ ਦੇਣਾ। ਤੁਸੀਂ ਔਰ ਮੈਦੇ ਦੀ ਕੋਈ ਵੀ ਚੀਜ਼ ਬੈਕ ਕੋਈ ਐਟਮ ਨੀ ਦੇਣੀ।
ਹਾਂਜੀ ਓ ਹੁੰਦਾ ਨਾ ਕਿਸੀ-ਕਿਸੀ ਨੂੰ, ਹਾਂਜੀ। ਹਾਂਜੀ, ਓ ਹੁੰਦਾ ਨਾ ਕਿਸੀ ਕਿਸੀ ਨੂੰ ਓ ਚੀਜ਼ਾਂ ਸੂਟ ਨੀ ਕਰਦੀਆਂ, ਅਲਰਜੀ ਹੁੰਦੀ ਐ। ਹੁਣ ਮੈਂ ਹੁਣ ਬੱਚੇ ਹੈਗੇ ਨੇ ਕੀ ਕਰੋਗੇ, ਕਿੰਨਾ ਤੁਸੀਂ ਰੋਕ ਲੋਗੇ, ਸਕੂਲੇ ਜਾਂਦੇ ਨੇ ਹੁਣ ਅੱਜ- ਕੱਲ ਤੇ ਕ ਕੇਕ ਦਾ ਸਿਸਟਮ ਚੱਲ ਗਿਆ। ਪਹਿਲਾਂ ਤੇ ਟੋਫੀਆਂ ਵੰਡਦੇ ਹੁੰਦੇ ਸੀ ਆਪਾਂ ਬਰਡੇ ਤੇ। ਹੁਣ ਤੇ ਕੱਪ ਕੇ ਤੇ ਫਲਾਣਾ ਤੇ ਫਿਰ ਟਿਮਕਾਣਾ ਪਤਾ ਨੀ ਕੀ, ਕੀ ਸਕੂਲੇ ਬੱਚੇ ਅੱਜ ਕਲ ਵੰਡਦੇ ਨੇ ਬਹੁਤ ਜ਼ਿਆਦਾ ਫੈਸੀ ਹੋ ਗਿਆ। ਉੱਥੇ ਬੱਚੇ ਖਾ ਆਦੇ ਨੇ ਘਰੇ ਆ ਕੇ ਸਾਨੂੰ ਦੱਸਦੇ ਨੇ ਕਿ ਮੈਂ ਇਹ ਖਾਧਾ, ਉਹ ਖਾਧਾ ਤੇ ਫਿਰ ਪਤਾ ਐ ਕਿ ਘਰੋਂ ਡਾਂਟ ਪਏਗੀ ਤੇ ਸਕੂਲੇ ਈ ਖਾ ਆਓ।
ਸਹੀ ਗੱਲ ਐ, ਉਹ ਤਾਂ ਹੈ ਈ ਐ। ਨਹੀਂ ਇਹ ਮੇਰੀ ਕੁੜੀੇ ਨ ਨਹੀਂ ਖਾਂਦੀ। ਉਹਨੂੰ ਦੇ ਉਹਦੀ ਪਸੰਦ ਦੀ ਕੋਈ ਚੀਜ਼ ਨਾ ਹੋਏ ਨਾ ਉਹ ਟਿਫਿਨੇਚ ਕੇ ਉਹ ਇੱਦਾਂ- ਇੱਦਾਂ ਈ ਲੇਕ ਇੱਕ- ਦੋ ਬਾਈਕ ਖਾਂਦੀ ਟੀਚਰ ਦੇ ਸਮਣੇ, ਕਿਉਂਕਿ ਟੀਚਰ ਚਿੱਕਾ ਮਾਰਦੀ ਐ ਨਾ ਟਿਫਿਨ ਫਿਨਿਸ਼ ਕਰੋ ਆਪਣਾ, ਰ ਟੀਚਰ ਜਦ ਤੱਕ ਥੜ੍ਹ ਇੱਥੇ ਹੋ ਇੱਥੇ ਔ ਗਈ ਬਸ ਫਿਰ ਉਹ ਟਿਫਿਨ ਪੈਕ ਹੋ ਸਫਿਨ ਸਾਡਾ ਹੁਣ ਮੈਂ ਕੰਪਲੀਟ ਕਰਨੀ ਹੈਗੀ ਪਤਾ ਨੀ ਦੋ ਦਿਨ ਤੋਂ ਟਿਫਿਨ ਨਹੀਂ ਖਾਂਦੀ ਪੀ ਉਹ
ਹਾਂਜੀ ਉਹੀ ਐ ਮੈਂ ਵੀ ਕੋਸ਼ਿਸ਼ ਕਰਦੀ ਆ, ਬੱਚੇ ਨੂੰ ਜਿੰਨੀ ਹੈਲਦੀ ਚੀਜ਼ਾਂ ਦੇ ਸਕ ਉਹ ਦਵਾਂ ਹੁਣ ਜਿਹੜੀ ਸਬਜ਼ੀ ਨਹੀਂ ਵੀ ਖਾਂਦਾ ਨਾ ਉਹਨੂੰ ਮੈਂ ਕੱਦੂਕਸ ਕਰਕੇ ਕੇ ਕਿਵੇਂ ਤਿਵੇਂ ਬਸ ਚਿੱਲਾ ਬਣਾ ਕੇ ਜਾਂ ਇਡਲੀ ਬਣਾ ਕੇ ਉਹਦੇ ਵਿੱਚ ਪਾ ਕੇ ਦੇ ਦਿੰਦੀ ਆ ਭਈਆ ਬੱਚੇ ਹੈਲਦੀ ਰਹਿਣਗੇ, ਫਿੱਟ ਰਹਿਣਗੇ ਐਕਸਰਸਾਈਜ਼ ਕਰਦੇ ਰਹਿਣਗੇ ਤਾਂ ਹੀ ਹਾਂਜੀ
ਕੋਹੀ ਨਹੀਂ, ਔਰ ਲੰਗਰ ਹੋ ਗਿਆ, ਬਣ ਗਿਆ
ਹਾਂਜੀ ਬਸ ਬਣ ਗਿਆ ਲੰਗਾ ਪਾਣੀ ਵੀ ਬਣ ਗਿਆ। ਚਲੋ ਫੇਰ ਆਪਾਂ ਵੀ ਰੋਟੀ ਪਾਣੀ ਖਾਈਏ ਫੇਰ ਗੱਲ ਕਰਦੇ ਆ ਬਾਅਦ ਚ
ਹਾਂਜੀ ਹਾਂਜੀ ਜ਼ਰੂਰ ਓਕੇ ਸਸਿ ਸੀਕਾਲ, ਸਸਿ ਸੀਕਾਲ ਜੀ।